ਹੈਲੋ ਹੈਲੋ।
ਹਾਂਜੀ ਸਸ ਸ੍ਰੀ ਕਾਲ। ਹੈਲੋ। ਹਾਂਜੀ ਸਸ ਸ੍ਰੀ ਕਾਲ, ਆਵਾਜ਼ ਆ ਰੀ ਐ ਮੇਰੀ?
ਹਾਂਜੀ-ਹਾਂਜੀ ਹੁਣ ਆ ਰੀ ਹੇਗੀ। ਕਿਵੇਂ ਓ ਤੁਸੀਂ?
ਹੋਰ ਵਧੀਆ-ਵਧੀਆ ਮੈਂ ਵਧੀਆ ਤੁਸੀਂ ਦੱਸੋ?
ਅਸੀਂ ਵੀ ਬੋਹਤ ਵਧੀਆ ਜੀ। ਤੇ ਹੋਰ ਕੀ ਕਰ ਰੇ ਸੀ ਮੈਮ ਤੁਸੀਂ।
ਬਸ ਕੁੱਛ ਨੀ ਬੈਠੀ ਸੀਗੀ, ਤੁਸੀਂ ਦੱਸੋ?
ਅੱਛਾ ਜੀ ਅੱਛਾ ਤੁਸੀਂ ਖਾ ਖਾਣਾ ਖਾ ਲਿਆ ਈ।
ਨਈ-ਨਈ ਹਲੇ ਨਹੀਂ ਮੈਂ ਨੌ ਕੁ ਵਜੇ ਖਾਨੀ ਆ।
ਅੱਛਾ ਜੀ ਅੱਛਾ। ਚਲੋ ਵਧੀਆ ਗੱਲ ਹੈਗੀ।
ਹਾਂਜੀ।
ਔਰ ਦੱਸੋ ਮੈਮ।
ਹੋਰ ਸਭ ਵਧੀਆ ਹੋਰ ਕਿਹੜੇ ਟੋਪਿਕ ਤੇ ਗੱਲ ਕਰਨੀ ਆ।
ਅੱਜ ਮੈਮ ਆਪਾ
ਓਕੇ ਜੀ ਓਕੇ।
ਕਿਉਂਕਿ ਜੇੜਾ ਆਪਣੇ ਬਾਦ ਤਾ ਵਰਨਨ ਦੇ ਵਿੱਚ ਆਲੇ ਦੁਆਲੇ ਬੋਹਤ ਜਾਦਾ ਵੱਧ ਰਿਹਾ ਹੈਗਾ।
ਹਾਂਜੀ।
ਏਹੈ ਲਾ ਲੋ ਵੀ ਤੁਸੀਂ ਆਪਣੇ ਮਨੁੱਖ ਦੇ ਲੀ ਬੋਹਤ ਜਾਦਾ ਹਾਨੀ ਕਾਰਕ ਹੈਗਾ।
ਹਾਂਜੀ-ਹਾਂਜੀ ਐ ਤਾਂ ਹੈ ਹੀ।
ਪ੍ਰਦੂਸ਼ਣ ਏ ਜੇੜਾ ਉ ਮਤਲਬ ਕਿ ਵੱਖ-ਵੱਖ ਤਰ੍ਹਾਂ ਦਾ ਹੁੰਦੈ ਹੈਗਾ ਹਨਾ।
ਹਾਂਜੀ-ਹਾਂਜੀ।
ਜਿਵੇਂ ਕਿ ਆਪਾਂ ਹਵਾ ਪ੍ਰਦੂਸ਼ਣ ਦੀ ਗੱਲ ਕਰੀਏ ਸਭ ਤੋਂ ਪੈਲਾਂ
ਹਾਂਜੀ-ਹਾਂਜੀ।
ਜੇੜਾ ਹਵਾ ਪ੍ਰਦੂਸ਼ਣ ਏ ਉ ਆਪਣੇ ਮਤਲਬ ਕਿ ਗੱਡੀਆਂ ਕਾਰਾਂ ਚੋਂ ਨਿਕਲਣ ਵਾਲਾ ਧੂੰਆਂ ਹੁੰਦੈ ਹਨਾ।
ਹਾਂਜੀ-ਹਾਂਜੀ।
ਦੂਸਰਾ ਕੀ ਏ ਕਿ ਆਪਣੀ ਕਣਕ ਜਾਂ ਜੀਰੀ ਦੀ ਫਸਲ ਤੋਂ ਬਾਦ ਲੋਕ ਨੇ ਜੇੜੇ ਉ ਜਿਹੜੀ ਪਰਾਲੀ ਵੱਧ ਜਾਂਦੀ ਏ, ਉਨੂੰ ਸਾੜਦੇ ਨੇ ਦੇਖੋ ਹਨਾ।
ਹਾਂਜੀ-ਹਾਂਜੀ।
ਜੇੜਾ ਉ ਧੂੰਏ ਬੋਤ ਜਾਦਾ ਮਾਤਰਾ ਦੇ ਵਿੱਚ ਨਿਕਲਦਾ ਹੈਗਾ।
ਹਾਂਜੀ।
ਤੇ ਉਦੇ ਨਾਲ ਕੀ ਜੇੜੀ ਆਪਣੀ ਹਵਾ ਉ ਪ੍ਰਦੂਸ਼ਿਤ ਹੋ ਜਾਂਦੀ ਹੈਗੀ।
ਹਾਂਜੀ ਉ ਸਰੀਰ ਲਈ ਸਈ ਨੀ ਹੈਗੀ ਏ।
ਹਾਂਜੀ ਹਾਂ ਕਿਉਂਕਿ ਉਸ ਸਮੇਂ ਨਾ ਏਨਾ ਜਾਦਾ ਧੂਆਂ ਹੁੰਦਾ ਜਿਦੇ ਨਾਲ ਆਪਾਂ ਨੂੰ ਹਵਾ ਦੇ ਵਿੱਚ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਹੈਗਾ।
ਹਾਂਜੀ-ਹਾਂਜੀ ਐ ਤਾਂ ਹੈ ਈ।
ਉਸ ਤਰ੍ਹਾਂ ਕੀ ਆਪਾਂ ਨੂੰ ਜੈੜੀਆਂ ਸਾਹ ਦੀਆਂ ਬਿਮਾਰੀਆਂ ਨੇ ਉਨਾਂ ਦਾ ਸਾਹਮਣਾ ਕਰਨਾ ਬਹੁਤ ਪੈਂਦਾ ਵਾ।
ਹਾਂਜੀ-ਹਾਂਜੀ।
ਕਿਉਂਕਿ ਹਵਾ ਨਾਲ ਈ ਆਪਣੇ ਸਾਹ ਨੇ ਜੇੜੇ ਉ ਚੱਲਦੇ ਨੇ ਦੇਖੋ ਆਪਾਂ ਆਕਸੀਜਨ ਲੈਂਨੇ ਆਂ ਤੇ ਕਾਰਬਨ ਡਾਇਆਕਸਾਈਡ ਛੱਡ ਦਿਆਂਗੇ।
ਹਾਂਜੀ-ਹਾਂਜੀ।
ਜਦੋਂ ਹਵਾ ਈ ਪ੍ਰਦੂਸ਼ਿਤ ਹੋ ਗਈ, ਤਾਂ ਫਿਰ ਆਪ ਆਪਣੀ ਬੋਡੀ ਏ ਜੇੜੀ ਉ ਬੋਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੀ ਐ ਹੈਗੀ।
ਹਾਂਜੀ-ਹਾਂਜੀ ਬੋਤ ਬਿਮਾਰੀਆਂ ਹੁੰਦੀਐਂ।
ਤੇ ਇਸ ਤਲਾ ਇੱਕ ਪੋਲਿਊਸ਼ਨ ਹੁੰਦੈ ਏ ਨਾ। ਵਾਟਰ ਪੋਲਿਊਸ ਸ਼ਨ ਮੈਮ ਤੁਸੀਂ ਦੱਸੋਗੇ ਕਿਵੇਂ ਹੁੰਦੈ।
ਹਾਂਜੀ-ਹਾਂਜੀ ਮੈਂ ਦੱਸਦੀ ਆਂ। ਜਿੱਦਾਂ
ਹਾਂਜੀ ਦੱਸੋ ਜੀ।
ਤੇ ਉਦੇ ਵਿੱਚ ਜਿੱਦਾਂ ਕਈ ਬੰਦੇ ਹੁੰਦੇ ਨੇ ਹਿਊਮਨ ਵੇਸਟ ਵੀ ਕਰ
ਜੈਸ ਹਾਂਜੀ-ਹਾਂਜੀ
ਉ ਸਭ ਤੋਂ ਜਾਦਾ ਮਤਲਬ ਸਾਡੀ ਬੋਡੀ ਨੂੰ ਉ ਕਰਦਾ ਕਿ ਸਾਨੂੰ ਥੋੜ੍ਹੀ ਪਤਾ ਕਿ ਬਈ ਕੀ ਆ ਜਿੱਦਾਂ ਤੁਸੀਂ ਏਦਾਂ ਲਾ ਲੋ ਕਿ ਕੈਨੇਡਾ ਵਗੈਰਾ ਤੁਸੀਂ ਬਾਰ ਦੀ ਕੰਟਰੀ ਲੈ ਲੋ।
ਹਾਂਜੀ-ਹਾਂਜੀ।
ਤੁਸੀਂ ਉਦੇ ਨਾਲ ਆਪਣੇ ਇੰਡੀਆ ਨੂੰ ਕੰਪੇਅਰ ਕਰੋ ਕਿ ਉ ਕਿੱਦਾਂ ਦੀ ਐ ਤੇ ਇੰਡੀਆ ਕਿੱਦਾਂ ਦੈ।
ਉੱਧਰ ਏਨੀ ਸਾਫ਼ ਸਫ਼ਾਈ ਹੈਗੀ ਆ ਮਤਲਬ ਤੇ ਧਰ ਬਿਲਕੁਲ ਈ ਨੀ ਕਰਦੇ, ਜਿੱਦਾਂ ਜਲ ਪਰਵਾ ਵਾਲਾ ਸਮਾਨ ਹੁੰਦਾ ਜੇੜਾ। ਅਸੀਂ ਮੰਦਿਰ, ਗੁਰਦੁਆਰੇ ਵਗੈਰਾ ਰੱਖਦੇ ਆਂ ਉ ਹਾਂਜੀ ਉਨਾਂ ਤੇ ਮਤਲਬ ਸਪੈਸ਼ਲੀ ਮਨਾ ਵੀ ਕੀਤਾ ਹੋਇਆ ਹੈ।
ਪਾਨੀ ਪ੍ਰਦੂਸ਼ਿਤ ਹੋ ਜਾਂਦੈ।
ਹਾਂਜੀ-ਹਾਂਜੀ। ਮਤਲਬ ਓਨਾਂ ਨੂੰ ਏਦਾਂ ਨਹੀਂ ਕਰਨਾ ਚਾਈਦਾ ਓਨਾਂ ਨੂੰ, ਹਾਂਜੀ ਓਨਾਂ ਨੂੰ ਮਤਲਬ ਅੱਗੇ ਜਾ ਕੇ ਇਨ ਫਿਊਚਰ ਪਾਨੀ ਦੀ ਬੋਤ ਸੋਟੇਜ ਆਨੀ ਹੈਗੀ ਏ।
ਬਿਲਕੁਲ ਮੈਮ ਬਿਲਕੁਲ। ਕਿਓਂਕਿ ਜੇੜਾ ਪੀਨ ਵਾਲਾ ਸਾਫ਼ ਪਾਨੀ ਐ ਨਾ ਓ ਬਹੁ ਜਲਦੀ ਖ਼ਤਮ ਹੋ ਰਿਆ ਗਾ।
ਹਾਂਜੀ। ਤੇ ਕੁਛ ਮਤਲਬ ਲੋਕ ਮਤਲਬ ਪਾਨੀ ਵੀ ਵੇਸਟ ਕਰਦੇ ਆ।
ਹਾਂਜੀ ਹੈਜ਼ਾ, ਟਾਈਫਾਈਡ, ਏ ਬਮਾਰੀਆਂ ਨੇ ਜੇੜੀਆਂ ਲੱਗ ਰੀਆਂ ਨੇ।
ਮਤਲਬ ਤੁਸੀਂ ਐ ਦੇਖੋ ਗੰਦਾ ਪਾਨੀ ਹੋਏਗਾ ਮੱਛਰ ਆਨਗੇ ਮਲੇਰੀਆ
ਹਾਂਜੀ ਹਾਂ ਬਿਲਕੁਲ ਮੈਮ ਬਿਲਕੁਲ।
ਹਾਂਜੀ ਇਸ
ਏਨਾਂ ਦੋ ਤੋਂ ਇਲਾਵਾ ਏਸ ਤੋਂ ਬਾਦ ਆਪਨਾ ਜੇੜਾ ਸੋਇਲ ਪੋਲਿਊਸ਼ਨ ਹੈਗਾ ਓ ਵੀ ਬਹੋਤ ਵੱਦ ਰਿਆ ਗਾ।
ਹਾਂਜੀ-ਹਾਂਜੀ।
ਕਿਓਂਕਿ ਅੱਜ-ਕੱਲ ਨੇ ਜੇੜੇ ਬੋਤ ਸਾਰੇ ਕੈਮੀਕਲਜ਼ ਨੇ ਆਪਨੀ ਮਿੱਟੀ ਮਿੱਟੀ ਦੇ ਵਿੱਚ ਮਿਲਾਏ ਜਾਂਦੇ ਨੇ ਗੇ ਦੇਖੋ ਹਨਾ।
ਹਾਂਜੀ-ਹਾਂਜੀ। ਹਾਂਜੀ-ਹਾਂਜੀ।
ਕਿਓਂਕਿ ਆਪਾਂ ਆਪਨੀ ਫਸਲ ਤੋਂ ਵੱਧ ਝਾੜ ਲੈਨਾ ਹੁੰਦਾ ਹੈਗਾ ਦੇਖੋ
ਹਾਂਜੀ-ਹਾਂਜੀ।
ਜਿਦੇ ਵਿੱਚ ਅਲੱਗ-ਅਲੱਗ ਪੈਸਟੀਸਾਈਡਜ਼ ਪਾਏ ਜਾਂਦੇ ਨੇ ਗੇ।
ਹਾਂਜੀ-ਹਾਂਜੀ, ਕਈਆਂ
ਪਰ ਓਨਾਂ ਨਾਲ ਆਪਾਂ ਨੂੰ ਕੀ ਹੈਗਾ ਝਾੜ ਤਾਂ ਮਿਲ ਜਾਂਦਾ ਐ ਗਾ ਪਰ ਓਦੀ ਜੇੜੀ ਸ਼ਕਤੀ ਹੁੰਦੀ ਹੈਗੀ ਮਤਲਬ ਕੇ ਉਪਜਾਊ ਸ਼ਕਤੀ ਓ ਖ਼ਤਮ ਹੋ ਜਾਂਦੀ ਐ।
ਹਾਂਜੀ-ਹਾਂਜੀ। ਹੁਨ ਜਿੱਦਾਂ ਕੀ ਤੁਸੀਂ ਲਾ ਲੋ ਹਲੇ ਜਿੱਦਾਂ
ਜਾਦਾ ਹੋ ਰਏ ਨੇ ਗੇ।
ਹਲੇ ਮੈਂ ਪਿੱਛੇ ਨਿਊਜ਼ ਚ ਸੁਨੇਆ ਸੀ ਸੀਗਾ ਓ ਨੀ ਖਰਬੂਜਾ ਨੀ ਹੁੰਦਾ ਜੇੜਾ ਤਰਬੂਜ ਕੈਂਦੇ ਪਤਾ ਨੀ ਖਰਬੂਜਾ ਕੈਂਦੇ ਆ ਮੈਨੂੰ ਨੀ ਪਤਾ ਏਨਾ, ਤੇ ਜੇੜਾ ਰੈੱਡ ਹੁੰਦਾ ਐ ਬਾਹਰੋ ਗ੍ਰੀਨ ਜਾ ਹੁੰਦੈ
ਤਰਬੂਜ ਹੁੰਦਾ ਮੈਮ ਓ।
ਹਾਂਜੀ। ਤੇ ਨਾ ਮਤਲਬ ਓਦੇ ਵਿੱਚ ਵੀ ਬੋਤ ਸ ਮਤਲਬ ਜਾਦਾ ਓਨਾ ਨੇ ਪਤਾ ਨੀ ਕੀ ਇੰਜ਼ੈ ਕਸ਼ਨ ਵਗੈਰਾ ਲਾਏ ਸੀ ਤੇ ਓਦੇ ਕਰਕੇ ਕਈ ਬੱਚੇ
ਹਾਂਜੀ ਹਾਂ, ਹਾਂਜੀ ਹਾਂ ਏ ਮੈਮ ਲੇਟੈਸਟ ਨਿਊਜ਼ ਐ ਗੀ।
ਹਾਂਜੀ ਤੇ ਮਤਲਬ ਓਨਾਂ ਨੂੰ ਐਦਾਂ ਨਹੀਂ ਕਰਨਾ ਚਾਈਦਾ ਓ ਨੈਚੁਰਲੀ ਤਰੀਕੇ ਨਾਲ ਕਰਨ ਨਾ ਤਾਂ ਸਈ ਐ ਬਟ ਓਨਾਂ ਨੂੰ ਐਦਾਂ ਇੰਜੈਕਟ ਨਈਂ ਕਰਨਾ ਚਾਈਦਾ ਓਦੇ
ਹਾਂਜੀ।
ਕੇ ਓਨਾਂ ਨੂੰ ਐਂ ਨੀ ਪਤਾ ਨਾ ਚਲੋ ਵੱਡੇ ਤਾਂ ਵੱਡੇ ਆ ਬਟ ਛੋ ਟਿਆਂ ਦਾ ਸਰੀਰ ਕਿੰਨਾ ਓ ਹੁੰਦਾ ਵੀਕ।
ਬਹੋਤ ਮੈਮ
ਬੱਚੇ ਐਦਾਂ ਸਹੈਨ ਨੀ ਕਰ ਸਕਦੇ।
ਯੈਸ ਮੈਮ। ਤੇ ਹੁਣ ਆਪਾਂ ਏ ਵੀ ਕੈ ਸਕਦੇ ਆਂ ਇੱਕ, ਯੇਸ।
ਮਿਸ ਪਲੀ
ਕਿਉਂਕਿ ਏ ਤਾਂ ਮੈਮ ਅੱਜ-ਕਲ ਬਹੁਤ ਜ਼ਿਆਦਾ ਹੋ ਰੇ ਨੋਆਇਸ ਪੋਲਿਊਸ਼ਨ ਤਾਂ।
ਹਾਂਜੀ ਜਿੱਦਾਂ ਹੋਰਨ ਲਾ ਲੋ ਤੁਸੀਂ ਡੈਕ ਲਾਏ ਹੋਏ ਆ ਕਿਸੇ
ਹਾਂਜੀ ਹਾਂਜੀ। ਤੇ ਮੈਮ ਅੱਜ-ਕਲ ਲੋਕ ਨਾਂ ਆਪਣੇ ਗੱਡੀਆਂ ਜਾਂ ਬਾਈਕ ਦੇ ਉੱਪਰ ਬੋਹਤ ਜੇੜੇ ਉੱਚੀ ਆਵਾਜ਼ ਵਾਲੇ ਹੋਰਨ ਨੇ ਓ ਯੂਜ਼ ਕਰਦੇ ਨੇਗੇ ਦੇਖੋ ਹਨਾਂ।
ਹਾਂਜੀ ਹਾਂਜੀ, ਓਦੇ ਵਿੱਚ ਗਾਣੇ ਲਾ ਦੇਣਗੇ ਹੁਣ ਤੁਹਨੂੰ ਪਤਾ ਈ ਬੈਟ ਰੀ ਵਾਲੀ ਐਕਟਿਵਾ ਆ ਰੀਆਂ ਹੈਗੀਆਂ। ਮਤਲਬ ਉਹਨਾਂ ਨੂੰ ਏਦਾਂ ਨੀਂ ਕਰਨਾ ਚਾਈਦਾ ਤੇ ਪੁਲਿਸ ਵਾਲੇ ਵੀ ਓਨਾਂ ਨੂੰ ਕੁਛ ਨੀਂ ਕੈਂਦੇ।
ਹਾਂਜੀ ਹਾਂ, ਕਿਉਂਕਿ ਏ ਨਾਂ ਦੂਜਿਆਂ ਲਈ ਸਟਰੈੱਸਫੁਲ ਹੋ ਸਕਦਾ।
ਹਾਂਜੀ।
ਕਿਉਂਕਿ ਕਈ ਲੋਕ ਨੇ ਜੇੜੇ ਓ ਲੋਡ ਮਿਊਜਿਕ ਨਈਂ ਸੁਣ ਸਕਦੇ। ਹਨਾਂ?
ਹਾਂਜੀ, ਜਿੱਦਾਂ ਤੁਸੀਂ ਬਜ਼ੁਰਗ ਲਾ ਲੋ, ਓਨਾਂ ਦੀ ਸੁਣਨ ਦੀ ਸਾਨ ਸ਼ਕਤੀ ਤਾਂ ਓਨੀ ਕ ਨਈਂ ਹੁੰਦੀ ਬਾਅਦ ਚੋਂ ਜਾ ਕੇ। ਬੱਚਿਆਂ ਦੀ ਵੀ ਨਈਂ
ਹਾਂਜੀ, ਹਾਂ।
ਤੇ ਆਪਾਂ ਨੂੰ ਜੇੜਾ ਏ ਇਸ ਤਰ੍ਹਾਂ ਦਾ ਪ੍ਰਦੂਸ਼ਣ ਹੋ ਰਿਆ, ਹਨਾਂ। ਓਨੂੰ ਰੋਕਣਾ ਚਾਈਦਾ ਹੈਗਾ।
ਹਾਂਜੀ, ਮਤਲਬ ਥੋੜ੍ਹੀ ਸੇਫਟੀ ਕਰਨੀ ਚਾਈਦੀਏ ਸਰਕਾਰ ਨੂੰ।
ਹਾਂਜੀ ਹਾਂ, ਇਸ ਤੋਂ ਇਲਾਵਾ ਜੇੜੀ ਆਪਣੀ ਜਿੰਮੇਵਾਰੀ ਐ ਨਾਂ ਓਨੂੰ ਵੀ ਪੂਰਾ ਕਰਨਾ ਚਾਈਦੈ। ਕਿਉਂਕਿ ਆਪਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਈਦੇ ਆ ਨਾਂ ਜਿਦੇ ਨਾਲ ਆਪਣਾ ਵਾਤਾਵਰਨ ਓ ਸਾਫ਼ ਹੋਵੇ ਤੇ ਆਪਾਂ ਨੂੰ ਸ਼ੁੱਧ ਹਵਾ ਮਿਲ ਸਕੇ।
ਹਾਂਜੀ ਹਾਂਜੀ। ਹੁਣ ਜਿੱਦਾਂ ਤੁਸੀਂ ਲਾ ਲੋ, ਅਹ ਪੇੜ ਵੀ ਕੱਟ ਰੇ ਆ ਬੋਤ ਜਣੇ।
ਹਾਂਜੀ ਹਾਂ, ਬਿਲਕੁਲ।
ਪੇੜ ਕੱਟ ਰੇ ਇਸ ਕਰਕੇ ਫਿਰ ਬਾਅਦ ਚੋਂ ਤਾਂ ਆਕਸੀਜਨ ਦੀ ਕਮੀ ਆ ਓ ਏਦਾਂ ਕੈ ਰਏਂ ਆਕਸੀਜਨ ਦੀ ਕਮੀ ਆਰੀ, ਕਮੀ ਆ ਰੀ ਐ। ਤੁਸੀਂ ਵੱਡੀਆਂ-ਵੱਡੀਆਂ ਕੋਠੀਆਂ ਤਾਂ ਬਣਵਾ ਰੇ ਓ ਤੇ ਤੁਸੀਂ ਪੇੜ ਕਿਉਂ ਕੱਟ ਰੇ ਓ, ਤੁਸੀਂ ਜੇ ਪੇੜ ਕੱਟ ਰੇ ਓ ਤੁਸੀਂ ਲਗਵਾਓ ਵੀ ਤਾਂ ਸਈ ਨਾਂ ਦੁਬਾਰਾ। ਤੁਸੀਂ ਦੁਬਾਰਾ ਓ ਬੀਜ ਵਗੈਰਾ ਕਰਦੋ ਤੇ ਓ ਪੇੜ ਤਾਂ ਲੱਗ ਜੁਗਾ। ਜਿੰਨਾ ਕ ਤੁਸੀਂ, ਪੇੜ ਲਗਾਓਗੇ ਓਨਾਂ ਕ ਓਕਸੀਜ਼ਨ ਮਿਲੇਗਾ ਤੁਆਨੂੰ। ਬਾਦ ਚ ਤੁਹਾਨੂੰ ਵੀ ਕੋਈ ਦਿੱਕਤ ਨੀਂ ਆਊਗੀ।
ਹਾਂਜੀ ਹਾਂ, ਦੂਸਰਾ ਏ ਵੀ ਏ ਜੇੜਾ ਆਪਣੇ ਫੈਕਟਰੀਆਂ ਦੇ ਵਿੱਚ ਧੂੰਆਂ ਨਿ ਨਿਕਲਦਾ ਹਨਾਂ। ਓਦੇ ਲਈ ਵੀ ਇੱਕ ਫਿਲਟਰ ਲੱਗੇ ਹੋਣੇ ਚਾਈਦੇ ਨੇ ਹੈਂਗੇ। ਕਿ ਜਿਦੇ ਨਾਲ ਅਪਣੀ ਜੇੜੀ ਆਲੇ-ਦੁਆਲੇ ਦੀ ਹਵਾ ਓ ਸਾਫ਼ ਰੈ ਸਕੇ।
ਹਾਂਜੀ, ਹਾਂਜੀ।
ਓਦੇ ਨਾਲ ਈ ਆਪਾਂ ਨੂੰ ਸਾ ਲੈਣ ਦੇ ਵਿੱਚ ਕੋਈ ਵੀ ਦਿੱਕਤ ਨੀਂ ਆਵੇਗੀ।
ਹੁਣ ਕਈ ਬੰਦਿਆਂ ਨੂੰ ਅਸਥਮਾ ਵਗੈਰਾ ਹੁੰਦਾ ਐ, ਓਨਾਂ ਲਈ
ਹਾਂਜੀ ਹਾਂ, ਬਿਲਕੁਲ। ਕਿਉਂਕਿ ਬੋਹਤ ਛੋਟੀ ਉਮਰ ਦੇ ਬਚ ਬੱਚੇ ਨੇ ਜਿਨਾਂ ਨੂੰ ਏ ਹੋ ਵੀ ਜਾਂਦੈ ਹੈਗਾ।
ਹਾਂਜੀ, ਹਾਂਜੀ। ਓਨਾਂ ਨੂੰ ਮਤਲਬ, ਅਸੀਂ ਤਾਂ ਚਲੋ ਕੋਈ ਗੱਲ ਨੀ ਬਟ ਓਨਾਂ ਲਈ ਕਿੰਨਾ ਔਖਾ ਹੋਊਗਾ।
ਹਾਂਜੀ ਹਾਂ, ਬੋਹਤ ਜਾਦਾ ਏ।
ਓਨਾਂ ਲਈ ਤਾਂ ਓਕਸੀਜ਼ਨ ਬੋਤ ਜਾਦਾ ਜ਼ਰੂਰੀ ਆ ਫਿਲਟਰ ਹੋਣ ਵਾਲਾ।
ਹਾਂ
ਏਆ ਬੰਦੇਆਂ ਨੂੰ ਨੀ ਸਮਜ ਆਊ
ਹਾਂਜੀ- ਹਾਂਜੀ ਐ ਤਾਂ ਹੈ ਈ।
ਫੇਰ ਈ ਪਣਾ ਆਲਾ-ਦੁਆਲਾ ਜੇੜਾ ਓ ਸਾਫ਼ ਹੋ ਸਕੂਗਾ, ਤੇ ਜੇੜੇ ਬਦ ਤੋਂ ਬੱਦ ਨੇ ਕੂੜੇ ਦਾਨ ਆ ਰੱਖਣੇ ਚਾਈਦੇ ਨੇ ਆਪ ਅਪਣੇ ਆਲੇ-ਦੁਆਲੇ ਖੇਤਰਾਂ ਦੇ ਵਿੱਚ।
ਹਾਂਜੀ ਤੁਸੀਂ ਗਿੱਲਾ ਕੂੜਾ ਵਖਰੀ ਪਾਓ, ਸੁਕਾ ਵੱਖਰੀ
ਹਾਂਜੀ ਹਾਂ, ਜਿਵੇਂ ਕਿ ਦੇਖੋ ਤੁਸੀਂ ਫੋਰਨ ਕੰਟਰੀਜ਼ ਦੇ ਵਿੱਚ ਹੁੰਦਾ ਹੈਗਾ ਏਹੇ।
ਹਾਂਜੀ, ਦਸ ਮਿੰਟ ਹੋਣ ਲੱਗੇ ਨੇ ਤਾਂ ਮੈਂ ਥੋਨੂੰ ਕਰਲਾਂਗੀ।
ਹਾਂਜੀ ਹਾਂ, ਚਲੋ ਠੀਕ ਐ ਮੈਮ, ਓਕੇ ਜੀ।
ਹਾਂਜੀ, ਸਸ਼੍ਰੀ ਕਾਲ।
ਓਕੇ।